ਹੈਲੋ।
ਵਧੀਆ ਜੀ ਤੁਸੀਂ ਸੁਣਾਓ?
ਠੀਕ ਹੈ ਜੀ, ਆਵਾਜ਼ ਆਉਂਦੀ ਪਈ ਤੁਹਾਨੂੰ?
ਹਾਂਜੀ- ਹਾਂਜੀ।
ਚਲੋ ਠੀਕ ਹੈ, ਹੋਰ?
ਵਧੀਆ ਜੀ।
ਹੋਰ, ਹਾਂ ਵਧੀਆ ਠੀਕ ਹੈ। ਸ਼ੁਕਰ ਹੈ- ਸ਼ੁਕਰ ਹੈ ਬਾਬੇ ਦਾ, ਹੋਰ?
ਹਾਂਜੀ ਸ਼ੁਕਰ ਹੈ।
ਹੁਣ ਆਰਾਮ ਕਰਨ ਲੱਗਿਆ ਸੀ।
ਅੱਛਾ ਜੀ, ਰੋਟੀ ਖਾਲੀ?
ਰੋਟੀ ਰਾਤੀ ਖਾਂਦੇ ਹੀ ਨੀ ਅਸੀਂ।
ਅੱਛਾ ਜੀ। ਫੇਰ ਦੁੱਧ ਵਗੈ ਦੁੱਧ ਪੀ ਲੈਂਦੇ ਹੋ?
ਦੁਧ ਦੀ ਵੀ ਜ਼ਰੂਰਤ ਕੋਈ ਨੀ, ਪਾਣੀ ਪੀਨੇ ਹ ਸੋ ਜਾਂਦੇ ਆ ਫੇਰ।
ਨਹੀਂ ਪਰ ਦੁੱਧ ਪੀ ਲਿਆ ਕਰੋ ਨਾ ਫੇਰ ਰਾਤੀ ਰੋਟੀ ਨਹੀਂ ਖਾਣ ਨਹੀਂ ਖਾਂਦੇ ਤੇ।
ਹੂੰ ਦੁਪਹਿਰੇ ਖਾ ਲਈ ਸੀ।
ਅੱਛਾ ਜੀ।
ਉਧਰ ਅਸੀ ਅਜ ਆਲੂ ਬਣਾਏ ਨੇ ਆਲੂ- ਆਲੂ ਹੁਣ ਬਣਾਏ ਨੇ।
ਅੱਛਾ ਆਲੂ ਤਰੀ ਵਾਲੇ ਕੇ ਸੁੱਕੇ।
ਹੈਲੋ ਆਵਾਜ ਨੀ ਆ ਰੀ ਤੁਹਾਡੀ।
ਹਾਂਜੀ-ਹਾਂਜੀ ਬੋਲੋ।
ਓਨ ਕਿਹਾ ਆਵਾਜ਼ ਨੀ ਆਂਦੀ ਤੁਹਾਡੀ।
ਮੈਂਨ ਆ ਰਹੀ ਐ ਤੁਹਾਡੀ ਆਵਾਜ਼।
ਹਾਂ ਸੁੱਕੇ ਆਲੂ ਅਸੀਂ ਚਾੜੇ ਨੇ।
ਅੱਛਾ ਜੀ।
ਬੜੇ ਸੁਆਦੀ ਬਣਦੇ ਨੇ।
ਓ ਕੀਵੇਂ ਬਣਾਦੇ ਤੁਸੀਂ ਗੋਲ-ਗੋਲ?
ਗੋਲ ਆਲੂ ਛੀਲੋ ਗੋਲ ਕੱਟੋ ਗੋਲ-ਗੋਲ ਕੱਟੋ ਕਟ ਕੇ ਓ ਪਾਨੀ ਚ ਪਾ ਦੋ ਔਰ ਪੇਆਜ਼ ਕੱਟ ਲੋ ਹਰੀ ਮੀਰਚ ਕੱਟ ਲੋ ਟਮਾਟਰ ਕੱਟ ਲੋ ਕੱਟ ਕੇ ਫੇਰ ਆਪਣਾ ਕੜਾਈ ਚ ਤੇਲ ਪਾਓ, ਤੇਲ ਪਾ ਕੇ ਜੀਰਾ ਪਾਓ ਪੇਆਜ ਪਾਓ ਟਮਾਟਰ ਹਰੀ ਮੀਰਚ ਤੜਕਾ ਲਗਾ ਕੇ ਓ ਆਲੂ ਜੇੜੇ ਛੀਲੇ ਹੈਗੇ ਨੇ ਓ ਉੱਪਰ ਪਾ ਦੋ ਔਰ ਥੋੜਾ ਜਾ ਪਾਨੀ ਪੈਲੇ ਚੰਗੀ ਤਰਾ ਕਰ ਲੋ ਫੇਰ ਓਸ ਤੋਂ ਬਾਦ ਜਰਾ ਜਾ ਪਾਨੀ ਪਾਓ ਤੇ ਢਕ ਕੇ ਰੱਖਦੋ ਬਸ। ਬਣ ਜਾਣਗੇ ਫੇਰ ਉੱਤੇੇ ਤੁਸੀਂ ਕਾਲੀ ਮੀਰਚ ਪਾ ਦੋ ਬੜੇ ਟੇਸਟੀ ਬਣਦੇ ਨੇ ਮਜ਼ਾ ਆ ਜਾਂਦਾ ਸੁਕੇ-ਜਰਾ-ਜਰਾ ਰਸਾ ਰੱਖ ਦੋ ਬਸ।
ਅੱਛਾ ਛਾ।
ਹਾਂਜੀ।
ਹੋਰ?
ਬੜੇ ਚੰਗੇ ਲੱਗਦੇ ਨੇ, ਸਾਡੇ ਬੱਚੇ ਤੇ ਸਾਰੇ ਖਾ ਲੈਂਦੇ ਨੇ। ਹੋਰ? ਹੈਲੋ।
ਮੈਂ ਕੇਆ ਆਪਾਂ ਵੀ ਟਰਾਈ ਕਰਾਂਗੇ ਏਕ ਦੇਨ ਬਣਾ ਕੇ ਵੇਖਾਂਗੇ।
ਅੱਛਾ ਜੀ।
ਹਾਂਜੀ।
ਹੋਰ?
ਵਦੀਆ।
ਆ
ਹੋਰ ਸੁਣਾਓ?
ਦਪੈਰੇ ਕੀ ਹਾਂਜੀ
ਰੋਟੀ ਰੋਟੀ ਖਾ ਬੈਠੇ ਓ?
ਹਾਂਜੀ ਖਾ ਲੀ ਰੋਟੀ ਹਾਂਜੀ ਰੋਟੀ
ਨੀ ਆ ਠੀਕ ਏ।
ਹੈਲੋ। ਹੈਲੋ। ਹੈਲੋ।
ਹਾਂਜੀ।
ਹਾਂਜੀ ਕੀ ਗੱਲ ਚੁੱਪ ਹੋ ਗੇ ਓਂ ਵਿਚੋ?
ਓਂ ਹੋਰ ਸਭ ਠੀਕ ਏ?
ਸਭ ਵਧਦੀਆ ਤੁਸੀ ਸੁਣਾਓ?
ਵਧੀਆ ਹੈਗਾ।
ਹਾਂਜੀ ਹੋਰ ਦੱਸੋ? ਦੁਪੈਰੀ ਕੀਏ ਬਣਾਏਆ ਤੁਸੀ?
ਅਜ ਅਸੀ ਭਿੰਡੀ ਬਣਾਈ ਸੀ, ਕਟ ਕੇ ਤੇ ਭਰ ਕੇ ਅੱਧੀ ਧੀ ਕਟ ਕੇ, ਅੱਧੀ ਭਰ ਕੇ
ਭਰਕੇ ਕਿਵੇ ਬਣਾਉਦੇ ਹੋ?
ਭਿੰਡੀ ਨੂੰ ਧੋ, ਪੂੰਝੋ, ਚੀਰ ਪਾਓ ਉਹਦੇ ਵਿਚ ਮਸਾਲਾ ਭਰੋ ਨਮਕ, ਮਿਰਚ, ਹਲਦੀ, ਅਮਚੂਰ ਉਹਦਾ ਮਸਾਲਾ ਪਾ ਕੇ ਉਹਦੇ ਵਿਚ, ਉਨੂ ਤਲ ਲੋ ਫਿਰ ਜਿਹੜੇ ਟੁਕੜੇ ਕੱਟ ਕੀ ਬਣਾਈਏ ਉਹਨੂੰ, ਪਹਿਲੇ ਸਾਬਤ ਨੂੰ ਤੜਕਾ ਲਗਾ ਦੋ ਫਿਰ ਨਾਲ ਹੀ ਉਹ ਪਾ ਦੋ ਉਹ ਥੋੜ੍ਹੀ ਜਿਹੀ ਗੱਲ ਜਾਵੇ ਫਿਰ ਪਿਆਜ ਪਾ ਦੋ, ਮੋਟੇ- ਮੋਟੇ ਪਿਆਜ ਕੱਟ ਕੇ ਵਿਚ ਪਾਦੋ
ਅੱਛਾ
ਉਹਦੇ ਵਿਚ ਮਖਣ ਉੱਤੇ। ਬਸ ਫਿਰ ਦੋ ਚਾਰ ਵਾਰੀ, ੳਲਟਾ-ਪਲਟੀ ਕਰੋ ਹੋਰ, ਪਿੰਡੀ ਤਿਆਰ
ਹੋਰ ਕਿਧੇ ਗਏ ਸੀ ਅਜ ਫਿਰ-
ਹਾਂਜੀ।
ਕਿਦੇ ਗਏ ਸੀ ਘੁੰਮਣ
ਅਜ ਯਮੁਨਾਨਗਰ ਦੀ ਸ਼ੋਪਿੰਗ ਕਰਕੇ ਆਏਆਂ।
ਕੀ ਲੈਕੇ ਆਏ ਉਹ?
ਬਸ ਕੱਪੜੇ ਲਿਆਂਦੇ ਸੀ ਆਪਣੇ ਦੋ ਰੈਡੀਮੇਟ ਸੂਟ ਲਿਆਏ ਸੀ।
ਅਛਾ ਜੀ।
ਸਿਰਫ ਦੋ ਅਨਸੀਤੇ ਲੈ ਕੇ ਆਏ ਸੀ, ਮੈ ਕਿਹਾ ਗਰਮੀਆਂ ਆ ਗਈਆਂ ਨੇ ਚਾਈਂ ਏ, ਹੈਂ। ਹਾਂਜੀ, ਠੀਕ ਮਿਲਦੇ ਨੇ ਠੀਕ ਰੇਟ ਮਿਲ ਗਿਆ ਉਹਨਾ ਦਾ
ਕੇਂਦੇ ਕੋਟਨ ਦੇ ਲੇਆਓ, ਕੇ ਫੇਂਸੀ ਸਿੰਪਲ
ਕੋਟਨ ਦੇ ਕੋਟਨ ਦੇ ਲੈ ਕੇ ਆਏ ਗਰਮੀਆਂ ਵਾਸਤੇ। ਹਾਂਜੀ- ਹਾਂਜੀ ਅੱਠ ਸੌ ਰੁਪਏ ਦਾ, ਅਨ-ਅਨਸੀਤੇ ਸੂਟ ਤੇ ਪੰਦਰਾਂ ਸੌ ਰੁਪਏ ਦਾ, ਰੈਡੀਮੇਡ ਸੂਟ ਦੋ ਲੈ ਕੇ ਆਈ ਆ।
ਅੱਛਾ ਜੀ।
ਐ ਵਿ ਸਿਲਾਣੇੇ ਨੀ ਚਾਹਿਦੇ ਸਵਾਈਆਂ ਮਾਰ ਜਾਂਦੀਆਂ ਨੇ।
ਹਾਂਜੀ -ਹਾਂਜੀ ਰੇਡੀਮੇਡ-ਰੇਡੀਮੇਡ ਹੁਨ ਤਾਂ ਸਸਤੇ ਪੈਂਦੇ ਨੇ।
ਹਾਂਜੀ, ਦੋ ਤੇ ਮੈਂ ਕਿਹਾ ਸਿਲਵਾ ਲਾਂਗੀ। ਤੇ ਦੋ ਰੈਡੀਮੇਡ ਲੇਆਈਆਂ, ਉਹ ਪਾ ਕੇ ਵੇਖੇ ਨੇ। ਪੂਰੇ ਨੇ ਮੈਂ ਕਿਹਾ ਫਿਰ ਅੱਗੋਂ ਤੋਂ ਫਿਰ ਰੈਡੀਮੇਟ ਹੀ ਲਿਆਇਆ ਕਰਾਂਗੀ। ਹੋਰ। ਤੁਸੀਂ ਕਿਹੜੇ ਲੈਂਦੇ ਹੋ, ਤੁਸੀਂ ਕਿਹੜੇ ਲੈਂਦੇ ਹੋ।
ਰੇਡੀਮੇਡ ਵੀ ਲੈ ਲੈੇਨੇ ਆਂ, ਦੂਜੇ ਵੀ ਲੈ ਲੈੇਨੇ ਆਂ। ਦੋਨੋ ਲੈ ਲੈਨੇ ਆ।
ਅੱਛਾ।
ਟਾਈਮ ਦੇ ਹਿਸਾਬ ਨਾਲ ਚੱਲਣਾ ਨਾ। ਜਦੋਂ ਵੇਖਿਆ ਵੀ ਟਾਈਮ ਹੈਗਾ ਫਿਰ ਤਾ ਕੱਪੜਾ ਲੈ ਲੈਂਨੇ ਆ, ਜਦੋਂ ਅਗਰ ਟਾਈਮ ਹੈਗਾ ਫੇਰ ਰੇਡੀਮੇਡ ਲੈ ਲੈਂਨੇ ਹਾਂ।
ਮੈਂ ਜਾਣਾ ਹੈਗਾ ਨਾ ਦੇਹਰਾਦੂਨ, ਮਨਸੂੂਰੀ ਘੁੰਮ ਕੇ ਆਨਾ ਹੇ। ਫਿਰ ਮੈਂ ਕਿਹਾ, ਦੋ ਸੂਟ ਦੇ ਕੋਲ ਹੋਣ ਨਵੇ। ਫੇਰ ਦੋ ਰੈਡੀਮੇਡ ਲੇ ਆਈਆਂ ਦੋ ਦੂਜੇ ਮੇਰਾ ਭਰਾ ਮੇਰਾ ਵੀਰਾ ਆਏਗਾ, ਤੇ ਮੈਨੁ ਲੈ ਜਾਏਗਾ। ਮੇਰੀ ਭਰਜਾਈ ਵੀ ਉੱਥੇ ਆਉਂਦੀ ਹੇ ਨਾ, ਫੇਰ ਉਹਨਾਂ ਨੇ ਕਿਹਾ ਤੁਸੀਂ ਆ ਜਾਓ। ਫੇਰ ਮੇਰਾ ਵੀਰਾ ਆਏਗਾ ਮੈਨੂੰ ਲੈ ਜੇਗਾ। ਦੇਹਰਾਦੂਨ ਓ ਕਹਿੰਦਾ ਮੈਂ ਤੁਹਾਨੂੰ ਘੁਮਾ ਕੇ ਲੈ ਕੇ ਆਵਾਂਗਾ।
ਅੱਛਾ ਜੀ।
ਤੇ ਫੇਰ ਕਹਿੰਦਾ ਮਨਸੂਰੀ ਵੀ ਤੁਹਾਨੂੰ ਲੈ ਜਾਗਾ। ਸ਼ਸਤਰ ਧਾਰਾ ਲੈ ਜਾਗਾ ਦੇਹਰਾਦੂਨ ਸਾਰਾ ਘੁੰਮਾਵਾਂਗਾ ਕੁਟੀਆ ਦਿਖਾਵਾਂਗਾ।
ਹੂੰ
ਤੁਸੀਂ ਇਲਾਜ ਕਰਾਣਾ ਤੁਸੀਂ ਆਪਣਾ ਇਲਾਜ ਵੀ ਕਰਵਾ ਲੋ ਮੈਂ ਕਰਵਾ ਦਾਂਗਾ ਤੁਹਾਡਾ। ਫੇਰ ਮੈਂ ਕਿਹਾਆ ਚਲੋ ਠੀਕ ਹੈ ਫੇਰ ਮੈਂ ਕਿਹਾ ਕੱਪੜੇ ਤੇ ਲਲਾ ਪਹਿਲੇ। ਫੇਰ ਉਹਨੇ ਪਰਸੋਂ ਆਣਾ ਹੈਗਾ, ਮੰਨ ਲੈ ਜੇਗਾ।
ਉੱਥੇ ਜਾਵਾਂਗੇ ਸ਼ੈਸਦਾਰਾ ਉੱਥੇ ਗੰਦਕ ਦਾ ਪਾਣੀ ਹੁੰਦਾ।
ਅੱਛਾ ਜੀ।
ਸ਼ੈਸ਼ਸਧਾਰਾ ਜਾਓ ਨਾ, ਉੱਥੇ ਗੰਦਕ ਦਾ ਪਾਣੀ ਆਉਂਦਾ ਉਹ ਜਿਵੇਂ ਤੁਹਾਨੂੰ ਖ਼ਾਰਸ਼-ਖੁਰਸ਼ ਹਾਂ ਜਿੱਥੇ ਖਾਰਸ਼-ਖੂਰਸ਼ ਹੋਵੇ ਨਾ ਉਹ ਗੰਦਕ ਦੇ ਪਾਣੀ ਨਾਲ ਨਾਓ ਤੇ ਭਾਵੇਂ ਘਰ ਵੀ ਲਿਆਓ, ਉਹਦੇ ਨਾਲ ਫੇਰ ਉਹ ਬਿਮਾਰੀ ਦੂਰ ਹੋ ਜਾਂਦੀ ਹੈਗੀ ਏ।
ਹਾਂਜੀ ਸੁਣਿਆ ਮੈਂ ਵੀ ਸੁਣੀਐ ਏਸ ਚੀਜ਼ ਦਾ।
ਬੜੇ ਲੋਕ ਉੱਥੇ ਜਾਂਦੇ ਨੇ ਸ਼ੈਸਰਧਾਰਾ ਹਾਂਜੀ।
ਹਕੀਕਤ ਹੈਗੀ ਆ।
ਹਾਂਜੀ। ਝਰਨਾ ਚੱਲਦਾ ਝਰਨਾ, ਝਰਨਾ ਵਗਦਾ? ਤੇ ਪਾਣੀ ਉੱਪਰੋਂ ਆਂਦਾ ਠਾਂ-ਠਾਂ ਕਰਕੇ ਤੇ ਆਪਣਾ ਉਹਦੇ ਥੱਲੇ ਨਾਓ ਤੇ ਸਾਰਾ ਸਰੀਰ ਠੀਕ ਹੋ ਜਾਂਦਾ ਜਿਵੇਂ ਖਾਰਿਸ਼-ਖ਼ੁਰਿਸ਼ ਹੋਵੇ ਤਾਂ।
ਅੱਛਾ ਜੀ।
ਹਾਂ ਬੋਤ ਅੱਛੀ ਜਗ੍ਹਾ ਹੈਗੀ ਐ ਸ਼ਹਸ਼ਰਧਾਰਾ।
ਹਾਂਜੀ ਸੁਣ ਹੋਇਆ ਸੀ ਮੈਂ ਵੀ।
ਹੈਗੀ ਏ। ਹਾਂ ਬੋਹਤ ਅੱਛਾ ਸ਼ਹਿਰ ਏ ਮਨਸੂਰੀ ਜਾਵਾਂਗੇ ਮਨਸੂਰੀ ਬੜੀ ਅੱਛੀ ਜਗ੍ਹਾ ਹੈਗੀ ਹੈ।
ਅੱਛਾ ਜੀ।
ਉੱਥੇ ਤੁਸੀਂ ਫੋਟੋਆਂ ਕਰਾਓ। ਉੱਥੇ ਕੱਪੜੇ ਮਿਲਦੇ ਨੇ ਕਸ਼ਮੀਰੀ ਡਰੈਸਾਂ ਮਿਲਦੀਆਂ ਨੇ।
ਹਾਂਜੀ ਮਨਸੂ ਅਹ ਮਨਸਾ ਦੇਵੀ ਮੰਦਿਰ ਵੀ ਤਾਂ ਹੈਗਾ ਨਾ।
ਉਹ ਤੇ ਹਰਦੁਆਰ ਹੈਗਾ ਜੀ।
ਅੱਛਾ ਜੀ।
ਹਾਂਜੀ ਉਹ ਤੇ ਹਰਦੁਆਰ ਹੈ।
ਸਾਨੂੰ ਪਤਾ ਨੀ ਨਾ ਹੈਗਾ ਨਾ ਆਪਾ ਵੀ ਸੁਣ ਹੋਇਆ ਨਾ।
ਹਾਂਜੀ ਦੇਹਰਾਦੂਨ ਤੋਂ ਥੋੜੇ ਜਿਹੇ ਉੱਪਰ ਜਾਓ ਤਾਂ ਮਨਸੂਰੀ ਆ ਜੇਗੀ। ਮਨਸੂਰੀ ਦੇ ਵਿੱ ਤੁਸੀਂ ਉੱਥੇ, ਉੱਥੇ ਜਿਵੇਂ ਕਸ਼ਮੀਰੀ ਡਰੈਸਾਂ ਪਾ ਕੇ ਤੁ ਸੀਂ ਫੋਟੋਆਂ ਖਿਚਾ ਸਕਦੇ ਹੋ ਔਰ ਆਪਣਾ ਉੱਥੇ ਤੁਹਾਨੂੰ ਬਜ਼ਾਰ ਲੱ ਲੱਗਦੇ ਨੇ ਲੰਬੇ-ਲੰਬੇ ਬਾਜ਼ਾਰ ਹੈਗੇ ਨੇ। ਉੱਥੇ ਹਰ ਚੀਜ਼ ਦਾ ਕੱਪੜਾ ਜਿਹੜੀ ਚੀਜ਼ ਤੋਂ ਜ਼ਰੂਰਤ ਵੇ ਕੈਮਰਾ ਜੋ ਚੀਜ਼ ਤੁਸੀਂ ਲੈਣੀ ਤੁਸੀਂ ਲੈ ਸਕਦੇ ਹੋ ਹਾਂਜੀ। ਦੇਹਰਾਦੂਨੀ ਮਨਸੂਰੀ।
ਆਹ ਮਨਸੂਰੀ।
ਹਾਂਜੀ ਮਨਸੂਰੀ।
ਪਰ ਉੱਥੇ ਮਹਿੰਗਾਈ ਵੀ ਤੇ ਹੋਏਗੀ ਕਾਫ਼ੀ।
ਮਹਿੰਗਾਈ ਤੇ ਫੇਰ ਹੈ ਹੀ ਫੇਰ ਅਗਰ ਘੁੰਮਣ ਜਾਣਾ ਤਾਂ ਫਿਰ ਪੈਸੇ ਥੋੜ੍ਹਾ ਵੇਖ ਪੈਸੇ ਹੁੰਦੇ ਨੇ ਕੋਈ ਪੈਸੇ ਤਾਂ ਫਿਰ ਖੁੱਲ੍ਹੇ ਖਰਚ ਕਰਨੇ ਪੈਂਦੇ ਨੇ। ਪੈਸਾ ਕੋਲ ਹੋਵੇ ਤੇ ਫੇਰ ਜਿੱਥੇ ਮਰਜ਼ੀ ਪਹੁੰਚ ਜਾਓ ਤੁਸੀਂ।
ਆਹੋ ਜੀ ਇਹ ਤਾਂ ਗੱਲ ਆਈ ਸਭ ਗੱਲ ਤਾਂ ਪੈਸੇ ਦੀ ਹੈਗੀ ਪੈਸਾ ਕੋਲੋਵੇ ਜਿੱਥੇ ਮਰਜ਼ੀ ਸ਼ੋਪਿੰਗ ਕਰ ਲੋ।
ਠੰਡਾ ਠੰਡਾ ਪਾਣੀ ਮਜ਼ਾ ਆ ਜਾਂਦਾ ਉੱਥੇ। ਇੱਕ ਵਾਰੀ ਜਾ ਕੇ ਵੇਖੋ ਮਨਸੂਰੀ ਤੁਸੀਂ ਤੁਸੀਂ ਕਹੋਗੇ ਬਸ ਲਾਈਟਾਂ ਜਗਦੀਆਂ ਰਾਤ ਨੂੰ ਰਾਤ ਨੂੰ ਉੱਥੇ ਜਗਮਗ ਜਗਮਗ ਲਾਈਟਾਂ ਜਲਣਗੀਆਂ। ਮਨਸੂਰੀ ਦੇ ਮਤਲਬ ਜਿਵੇਂ ਸਾਡੇ ਮਤਲਬ ਚੈਕ ਘਰ ਹਿ ਨਾ ਸਾਡਾ ਦੇਹਰਾਦੂਨ ਮੇਰੇ ਭਰਾ ਦਾ ਉੱਥੇ ਆਪਾਂ ਤੁਸੀਂ ਉੱਥੇ ਕੋਠੇ ਚੜ੍ਹ ਕੇ ਵੇਖੋ ਨਾ ਛਾਤੇ ਤੇ ਸਾਰੇ ਮਨਸੂਰੀ ਦਾ ਨਕਸ਼ਾ ਆਂਦਾ ਹੈਗਾ ਉਹ ਸਾਰੀਆਂ ਜ ਮਗ ਜਗਮਗ ਲਾਈਟਾਂ ਜਲਦੀਆਂ ਨੇ।
ਮਨਸੂਰੀ ਦੀ ਮਨਸੂਰੀ ਦੀਆਂ ਇਹ ਵੇਖ ਲਓ।
ਇਹ ਜਗ੍ਹਾ ਦੇਖਣ ਵਾਲੀ ਆਉਂਦੀ ਨਾ।
ਹੈ ਨਜ਼ਾਰਾ ਦੇਖਣ ਦਾ ਲੋਕ ਸਪੈਸ਼ਲ ਜਾਂਦੇ ਨੇ ਉੱਥੇ। ਹਾਂ ਫੋਟੋਆਂ ਖਿੱਚਦੇ ਨੇ, ਡਰੈਸਾਂ ਪਾ ਕੇ ਕਸ਼ਮੀਰੀ ਡਰੈਸਾਂ ਪਾ ਕੇ ਫੋਟੋਆਂ ਖਿਚਾਉਂਦੇ ਨੇ।
ਜੇਬ ਵਿੱਚ ਪੈਸਾ ਹੋਣਾ ਚਾਹੀਦਾ ਜਿੱਥੇ ਮਰਜ਼ੀ ਘੁੰਮੋ ਨਜ਼ਾਰੇ ਲਓ ਜ਼ਿੰਦਗੀ ਦੇ।
ਖਾ ਲੈ ਉੱਥੇ
ਆਹੋ ਉਹ ਤੇ ਕਹਿ ਰਹੀ ਆ ਜੇ ਹਾਂਜੀ ਜੇ ਜਬ ਚ ਪੈਸਾ ਹੋਵੇ ਬਸ
ਹਾਂ ਬੜਾ ਲੰਬਾ ਬਾਜ਼ਾਰ ਨੀਚੇ ਦੇਖੋ ਤਾਂ ਡਰ ਲੱਗਦਾ ਹੈਗਾ। ਇੰਨੀ ਉੱਚੀ ਪਹਾੜੀ ਹੈਗੀ ਕਦੇ ਤੁਸੀਂ ਗਏ ਹੋ। ਤੁਸੀਂ ਮਨਸੂਰੀ ਗਏ ਹੋ।
ਹਾਂਜੀ ਗਏ ਸੀ।
ਅੱਛਾ। ਦੇਹਰਾਦੂਨ ਜਾਂਦੇ ਹੋ ਤੁਸੀਂ ਕਦੀ
ਚਲੋ ਠੀਕ ਹੈ ਮੈਂ ਨਾ ਤੁਹਾਨੂੰ ਫੇਰ ਗੱਲ ਕਰਨੀ ਆ
ਅੱਛਾ ਜੀ।
ਠੀਕ ਹੈ ਜੀ ਠੀਕ ਹੈ ਜੀ।